ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ।
ਬਸ, ਵਧੀਆ ਹਮ।
ਮੌਸਮ ਠੀਕ ਹੈ ਜੀ।
ਬਸ, ਬਾਰਸ਼ ਹੋ ਕੇ ਹੱਟੀ ਹੈ, ਹੁਣ। ਤੇ, ਬਸ ਬਾਰਿਸ਼ ਨਾਲ, ਫੇਰ ਸਾਰੀ ਛੱਤ ਧੋ ਕੇ ਆਏ ਆ ਹੁਣ। ਵਿਹਲੇ ਹੋਏ ਹਾਂ। ਤੇ ਆਂਦੀ ਪਈ ਛੇ 'ਚ ਤੋਂ ਧੋਤੀ ਜਾਏਗੀ
ਹੂੰ, ਉਹ ਵੀ ਵਧੀਆ ਚਲੋ, ਪਾਣੀ ਪੈ ਗਿਆ ਨਾਲ- ਨਾਲ ਤੇ ਪੌਦਿਆਂ ਨੂੰ ਵੀ ਪਾਣੀ ਮਿਲ ਗਿਆ।
ਮੌਸਮ ਬੜਾ ਠੰਡਾ ਹੋ ਗਿਆ ਵੇ ਹੁਣ
ਨਾਲੇ, ਗਰਮੀ 'ਚ ਬੰਦੇ ਤੰਗ ਹੋ ਰਹੇ ਸੀ, ਚਲੋ, ਥੋੜ੍ਹਾ ਮੌਸਮ ਠੀਕ ਹੋ ਗਿਆ ਤੇ, ਚਲੋ ਥੋੜ੍ਹਾ ਠੰਢ ਪੈ ਗਈ ਸਭ ਨੂੰ
ਹਾਂ।
ਨਾਲੇ, ਇਧਰ ਸਾਡੇ, ਇਥੇ ਪ੍ਰੋਗਰਾਮ ਵੀ ਹੈਗਾ ਵੇ, ਤੇ ਉਹ ਪਤਾ ਨ੍ਹੀ, ਹੁਣ ਮੀਹ ਪੈ ਗਿਆ ਹੋਵੇ ਉਥੇ ਹੁਣ ਸੁਣਨ ਪੂਰਾ ਟੈਂਟ ਲਾਏ ਹੋਏ ਸੀ।
ਕਾਹਦਾ ਪ੍ਰੋਗਰਾਮ ਹੈ, ਤੁਹਾਡਾ?
ਜਿਹੜਾ ਅਸੀਂ ਕੱਲ ਗੱਲ ਉਹ ਕੀਤੀ ਸੀ, ਆਪਣਾ ਉਹ ਬੱਚਿਆਂ ਸੀ, ਅਸੀਂ ਗੁਰਮਤਿ ਕੈਂਪ ਲਾਇਆ ਸੀ, ਨਾ ਤੇ ਅੱਜ ਗ ਕੀਰਤਨ ਦਰਬਾਰ ਰੱਖਿਆ ਹੋਇਆ ਵੇ ਨਾ, ਇੱਥੇ ਸਾਡੇ ਘਰ ਦੇ ਕੋਲ ਹੀ ਆ। ਉੱਥੇ ਸਿੰਘ ਸਾਹਿਬ ਜੀ ਨੇ ਵੀ, ਆਉਣਾ ਦਰਬਾਰ ਸਾਹਿਬ ਤੋਂ ਆਉਣਾ। ਤੇ, ਹੁਣ ਦੇਖੋ ਹੁਣ, ਮੀਂਹ ਵੈਸੇ ਬੰਦ ਹੋ ਤੇ ਗਿਆ ਹੁਣ ਰਾਤੀ ਦੁਬਾਰਾ ਮੀਂਹ ਨੇ ਆ ਜਾ ਕਿੱਥੇ ਫਿਰ ਰਾਤੀ ਸੰਗਤ ਨੂੰ ਦਿੱਕਤ ਹੋ ਜਾਣੀ ਹੈ ਫਿਰ ਸਾਰਾ ਖੁੱਲੇ 'ਚ ਪੰਡਾਲ ਏ ਨਾ। ਖੁੱਲੇ ਜ ਨ ਸੀ ਨਾ ਪੰਡਾਲ ਲਾਉਣਾ ਤੁਸੀਂ ਕਿਸੇ ਗੁਰਦੁਆਰੇ ਲਾ ਲੈਂਦੇ ਪੰਡਾਲ ਤੇ ਅਸੀਂ ਦੇਖੋ ਹੁਣ ਕਮੇਟੀ ਮੈਂਬਰਾਂ ਨੂੰ ਕਿਹਾ ਸੀ, ਮੈਂ ਕਿਹਾ, ਕਿਸੇ ਗੁਰਦੁਆਰੇ ਸਾਹਿਬ, ਤੁਸੀਂ ਪੰਡਾਲ ਲਾ ਲਓ, ਤੇ ਉੱਥੇ ਗੱਲਬਾਤ ਕਰ ਲੈਣਾ ਵਈ ਐਵੇਂ ਮੇ ਸੇ ਨ ਸਿਸਟਮ ਅਰੇਂਜਮੈਂਟ ਰੱਖਿਆ ਉਹ ਕਹਿ ਰਹੇ ਬੀ ਸਾਡਾ
ਭਰ ਗਈਆਂ, ਹੋਣੀਆਂ ਸੜਕਾਂ ਵੀ ਤੇ, ਨਾਲਾ, ਨਾਲ ਹੈਗਾ ਉਥੇ
ਹਾਂਜੀ, ਉਹ ਤਾਂ ਹੁਣ ਹੈ ਤੇ ਉਹ ਉਹਨਾਂ ਨੇ ਕਿਹਾ ਵੀ ਸਾਡੇ ਸਾਰੇ ਜਿਹੜੇ ਮੈਂਬਰ ਨੇ ਉਹ ਕਹਿ ਰਹੇ ਸੀ ਵੀ ਆਪਣੀ ਗਲੀ 'ਚ ਪੈਲਾਂ ਪ੍ਰੋਗਰਾਮ ਕਰਨਾ ਅਸੀਂ ਗਲੀ 'ਚ ਕਰਾਂਗੇ।
ਅੱਛਾ
ਗਲੀ ਚ, ਵੈਸੇ ਜਗ੍ਹਾ ਘੱਟ ਹੈਗੀ ਥੋੜ੍ਹੀ ਗਲੀ ਮਤਲਬ ਛੇ ਪੰਜ ਛੇ ਬੰਦੇ ਹੀ ਵੜ ਸਕਦੇ ਨੇ ਗਲੀ ਸੌੜ੍ਹੀ ਇੱਕ ਗੱਡੀ ਜਾਏ। ਦੂਜੀ ਗੱਡੀ 'ਚ ਵੜ ਨੀ ਸਕਦੀ ਇੰਨੀ ਜਗ੍ਹਾ ਹੈ।
ਫੇਰ ਬੜਾ, ਮੁਸ਼ਕਿਲ ਹੋ ਜਾਏਗਾ।
ਦੇਖੋ, ਹੁਣ ਕਿਵੇ ਰੱਬ ਕਰਵਾਏਗਾ, ਆਪਣੇ ਆਪ। ਜਿਵੇਂ ਵੀ ਹੁਣ ਦੇਖੋ ਦੇਖੋ ਹੁਣ ਕੀ ਕਹੀਏ, ਉਹਨਾਂ ਨੂੰ, ਜਿਵੇਂ ਅਸੀਂ ਕਿਹਾ ਸੀ ਗੁਰਦੁਆਰਾ ਸਾਬ੍ਹ ਕਰ ਲੋ ਕਹਿ ਰਹੇ ਵੀ ਅਸੀਂ ਗਲੀ 'ਚ ਕਰਨਾ ਹੁਣ ਮੈਂ ਹੁਣ ਤੁਸੀਂ ਜਿੱਦ ਰੱਖੀਏ ਹੁਣ ਜਿੱਦ ਤੁਹਾਡੇ ਆਪਣੇ ਘਰੋਂ ਜਿਵੇਂ ਹੋਏਗਾ। ਬਾਰਿਸ਼ ਨ ਵਿਆਹ ਕੁ ਜਾਣਾ ਹਾਂਜੀ ਬਾਰਸ਼ ਤਾਂ ਏ ਜਾਂਦੀਆਂ ਪਈਆਂ ਜ
ਤਾਂ, ਸ਼ੁਰੂ ਹੋ ਗਈਆਂ।
ਹਾਂਜੀ, ਹਲੇ ਤੇ ਜੇਠ ਦਾ ਮਹੀਨਾ ਹੈਗਾ। ਹਾੜ ਆਉਣਾ ਹਜੇ ਤੇ, ਭਾਦੋੰ ਦਾ ਟਾਈਮ ਹੈ। ਉਸ ਤੋਂ ਬਾਅਦ ਸਾਵਨ ਕਿੱਥੇ ਆਏਗਾ?
ਹਾਂ, ਕੋਈ ਨਾ ਮੋਸਮ ਦਾ, ਕੁਝ ਨਹੀ ਕਹਿ ਸਕਦੇ। ਕੁਦਰਤ ਰੰਗ ਨੇ ਇਦੇ 'ਚ ਅਸੀਂ ਕੁਛ ਨੀ ਕਰ ਸਕਦੇ ਕਿਸੇ ਲੈ ਕੀ ਹੋਣਾ ਕਿਸੇ ਲ ਕੀ ਹੋਣਾ।
ਉਹ ਤੇ ਹੈ।
ਹਾਂ
ਬਾਕੀ ਦੇਖੋ, ਹੁਣ ਚਲੋ ਜਿਵੇ ਹੋਏਗਾ ਰੱਬ ਕਰਵਾਏਗਾ ਆਪੇ ਹ
ਅੱਛਾ
ਬੱਚੇ ਮੌਸਮ ਕਰਕੇ ਥੋੜਾ ਫਰਕ ਪੈ ਜਾਂਦਾ ਉਹੂੰ ਹੁਣ ਦੇਖੋ। ਅਸੀਂ ਤੇ ਫਿਰ ਮੈਂ ਰਾਤੀ ਸੀ ਮੈਂ ਗਿਆ ਸੀ ਨਾ ਉੱਥੇ ਤਿਆਰੀਆਂ ਦੇਖਣ ਆਸਤੇ ਤੇ ਮੈਂ ਕਿਹਾ ਸੀ ਤਰਪਾਲ ਮੰਗਾ ਲੋੋ ਉਹਨੇ ਤਰਪਾਲ ਤੇ ਮੰਗਾਈ ਹੈ। ਮੰਨ ਲਓ ਰਾਤੀ ਮੀਂਹ ਉਂਹ ਆਉਂਦਾ ਤੇ ਜਿੱਥੇ ਪ੍ਰਕਾਸ਼ ਉੱਥੇ ਤਰਪਾਲ ਤੇ ਰਹੇ ਘੱਟੋ ਤੋਂ ਘੱਟ
ਨਹੀਂ ਫਿਰ ਦਰਬਾਰ ਸਾਬ ਦੇ ਉਤੇ ਫਿਰ ਬਾਰਿਸ਼ ਆ ਜਾਏ ਅਚਾਨਕ
ਤਾਂ ਤਰਪਾਲ ਤਾਂ ਹੀ ਮੰਗਵਾਈ ਨਾ ਅਸੀ ਤਰਪਾਲ ਲਗਵਾਈਏ ਹੂੰ
ਹਜ਼ਾਰਾਂ ਸੰਗਤਾਂ ਬੈਠੀਆਂ ਸਨ ਬੜਾ ਪੰਡਾਲ ਸੀ ਤੇ ਬਾਰਿਸ਼ ਇੰਨੀ ਤੇਜ਼ ਆ ਗਈ। ਉਹ -ਉਹ ਛੱਤਰੀਆਂ ਲੈ ਕੇ ਕਈ ਕੁਛ ਲੈ ਕੇ ਉਹ ਤੇ ਮਤਲਬ ਦਰਬਾਰ ਸਾਹਿਬ ਲੋਕੀ ਖਲੋਤੇ ਉਹ ਪ੍ਰੋਗਰਾਮ ਨੀ ਭੁੱਲਿਆ, ਭੁੱਲਦਾ ਨਹੀ ਉਹ। ਉਥੋਂ ਸੰਗਤ ਦੀ ਬੈਠੀ ਜਿਹੜੀ ਉੱਥੇ ਇੰਜ ਜਿੱਥੇ ਪੈਰ ਰੱਖੋ ਉੱਥੇ ਵੀ ਫਿਰ ਪੈਰ ਵੜ ਗੇ।
ਅਛਾ ਬਿਲਕੁਲ ਖੁੱਲਦੇ ਸੀ ਤੇ ਬ ਰਸਤਾ ਚਾਹੀਦਾ ਨਹੀ ਹੈ। ਨਾ ਭਾਵੇ ਕੋਈ ਜਗਾ ਖੁਲੀ ਹੈ। ਜਿਆਦਾ ਤੋ ਜਿਆਦਾ। ਜੁਰਬਲਤ ਹੈ
ਹੋਰ ਬੱਚਿਆਂ ਦੀ ਤਿਆਰੀ ਪੂਰੀ ਕਰਵਾ ਲਈ ਨੇ।
ਹਾਂਜੀ ਚਾਰ ਨੇ ਬੱ ਉਹਦੇ ਅਜ ਨਤੀਜੇ ਅਸੀਂ ਬੱਚਿਆਂ ਤੇ ਕੱਢਣੇ ਨੇ ਤੇ ਨਤੀਜੇ ਦੇਣੇ ਉਹਨਾਂ ਨੂੰ ਹ ਤੇ ਦੇਖਦੇ ਹਾਂ ਕੋਂਪੀਟੀਸ਼ਨ ਬੱਚਿਆਂ ਦਾ ਬੜਾ ਔਖਾ ਹੋਦਾ ਵੇ ਸਾਰੇ ਬੱਚੇ ਆਸ-ਪਾਸ ਹੁੰਦੇ ਨੇ ਨੰਬਰਾਂ ਸਭ ਦੇ ਕਿੰਨੇ ਫਸਟ ਸੈਕਿੰਡ ਥਰਡ ਕਰੀਏ ਬੜਾ ਔਖਾ ਹੂੰਦਾ ਜਜਮੈਂਟ ਕਰਨੀ
ਅੱਛਾ, ਨਹੀ ਤੇ ਉਹ ਬੱਚੇ ਕੁਛ ਪਹਿਲਓ ਪੰਜਾਬੀ ਜਾਣਦੇ ਸੀ ਗੇ। ਮਤਲਬ ਅਜੇ ਸ਼ੁਰੂ ਈ ਹੋਈ ਹੈ।
ਨਹੀਂ, ਪੰਜਾਬੀ ਜਾਣਦੇ ਸੀ ਬੱਚੇ ਅਤੇ ਇਹਨਾਂ ਨੂੰ ਫੇਰ ਪੰਜਾਬੀ ਦੇ ਅ ਮਤਲਬ ਇਤਿਹਾਸ ਦੇ ਪੇਪਰ ਸੀ ਹੁੰਦੇ ਇਤਿਹਾਸ ਬਾਰੇ ਗੱਲ ਦੱਸੇ। ਸਿੱਖ ਕੇ ਦਾ ਇਤਿਹਾਸ ਦ ਗੁਰੂ ਸਾਹਿਬਾਂ ਦਾ ਇਤਿਹਾਸ ਉਂਦੇ ਹੈਗਾ ਸੀ। ਉਹਦੇ ਬਾਰੇ ਸਵਾਲ ਹੈਗੇ ਸੀ। ਉਹਦੇ 'ਚ ਤੇ ਕੁਛ ਸਵਾਲ ਹੈਗੇਏ ਸੀ। ਸੀ, ਓਪਸ਼ਨ ਵਾਲੇ ਜਦੇ ਏ- ਬੀ- ਸੀ- ਡੀ- ਸੀ ਤੇ ਕੁਛ ਲਿਖਣ ਵਾਲੇ ਸੀ।
ਪੰਜਾਬੀ ਸਿੱਖਾਂ ਦੇ ਤੇ ਹਰ ਬੱਚੇ ਨੂੰ ਪੰਜਾਬੀ ਆਂਣੀ ਚਾਈਦੀ ਹੈ ਹਰ ਇਨਸਾਨ ਨੂੰ ਆਂਣੀ ਚਾਈਦੀ ਹੈ। ਕੋਈ ਗੁਰ ਗੁਟਕਾ ਪੜਨਾ ਜਾਂ
ਸਾਡੇ ਇੱਥੇ ਉਪਰ ਨੀ ਹੁੰਦੇ ਇਨੇ ਉਪਰ ਵਾਲੇ ਕੀਥੇ ਜਾਣ ਤੇ ਸਭ ਸਿੱਖ ਜਾਣ ਤੇ ਅਸੀਂ ਕੋਸ਼ਿਸ਼ ਸ਼ੁਰੂ ਕੀਤੀ ਹੁਣ ਇਕ ਛੋਟੀ ਜਿਹੀ।
ਪੈਲੋਂ-ਪੈਲੋਂ ਖਾਲਸਾ ਸਕੂਲ ਹੁੰਦੇ ਸੀ ਪੈਲੋ-ਪੈਲੋ ਉਥੇ ਪੰਜਾਬੀ ਪੜਾਈ ਜਾਦੀ ਸੀ। ਹੁਣ ਖਾਲਸਾ ਸਕੂਲ ਹੀ ਖ਼ਤਮ ਹੋ ਗਏ ਨੇ ਸਰਕਾਰੀ ਸਕੂਲ ਵੀ ਖਤਮ ਹੋ ਗਏ ਨੇ ਉੱਥੇ ਕੋਈ ਬੱਚੇ ਨਹੀ ਪੜ੍ਹਾਉਦਾ। ਤੇ ਪ੍ਰਾਈਵੇਟ ਸਕੂਲਾਂ ਦੇ ਵਿਚ ਹਾਂ ਮੋਟੀ ਰਕਮ ਦਿੰਦੇ ਨੇ ਮੋਟੇ ਐਡਮੀਸ਼ਨ ਤੇ
ਆਹੋ, ਬਸ ਉਹ ਨਾ ਕਿ ਅਸੀਂ ਆਪ ਹੀ ਦੂਰ ਹੋਏ ਜਾ ਰਹੇ ਹਾਂ। ਬੱਚਿਆਂ ਨੂੰ ਤੇ ਸ਼ਰਮ ਆਉਦੀ ਹੈ। ਪੰਜਾਬੀ ਬੋਲਣ ਵੇਲੇ ਵੀ ਸਾਡੇ ਜਿਵੇਂ ਭੈਣਾਂ ਆਂਦੀਆਂ ਨੇ ਪੈਰਾ ਦੇ ਵਿੱਚ ਚਾਹੁੰਦੇ ਨੇ ਉਹ ਤੇ ਬੋਲਦੇ ਹੀ ਨਹੀਂ ਹਿੰਦੀ ਬੋਲਦੇ ਨੇ ਸਾਨੂੰ ਬੜਾ ਵੱਟ ਚੜਦਾ। ਬੋਲਣੀ ਚਾਹੀਦੀ ਹੈ। ਮਾਸੀ- ਮਾਸੀ ਹੁੰਦੀ ਲੇਕਿਨ ਮਾਂ ਤੇ ਮਾਂ ਹੁੰਦੀ।
ਬੱਚਿਆਂ ਨੂੰ ਬੱਚਿਆਂ ਨੂੰ ਕੀ ਸਿਖਾਉਣਾ ਮਾਵਾਂ ਆਪ ਹੀ ਕਹਿਣ ਗਿਆ ਬੱਚਿਆਂ ਨਾਲ ਹਿੰਦੀ ਬੋਲਣਗੀਆਂ। ਯ ਕਿਆ ਕਿਆ ਵੋ ਕਿਆ ਕੇ ਜੇ ਬੱਚਿਆਂ ਨੂੰ ਮਾਵਾ ਤਾਂ ਪੰਜਾਬੀ ਬੋਲਣ ਨਾ ਬੱਚਾ ਕਿਸੇ ਐਮਰਜੈਂਸੀ ਕਿਸੇ ਬੱਚੇ ਪੰਜਾਬੀ ਹਾਂ।
ਹਾਂਜੀ, ਉਹ ਸਾਡੇ ਸੁਹਰੇ ਰਵਾੜੀ ਹੁੰਦੇ ਨੇ ਉਓਦੇ ਵੀ ਸਾਰੇ ਆਪਸ ਹਿੰਦੀ ਚ ਗੱਲਾਂ ਕਰਦੇ ਨੇ। ਅਸੀਂ ਜਾਈਏ ਤੇ ਪੰਜਾਬੀ ਬੋਲਣਗੇ ਸਾਡੇ ਨਾਲ ਉਹਣੂੰ ਆਦਤ ਪੈ ਚੁੱਕੀ ਹੈ ਨਾ ਹੁਣ ਤੇ ਹੁਣ ਇਸ ਟਾਈਮ ਲੱਗਦਾ ਚੀਜ਼ਾਂ ਨੂੰ ਥੋੜ੍ਹਾ
ਨਹੀਂ, ਨਹੀਂ ਚਲੋ ਬੱਚਾ ਹਿੰਦੀ ਬੋਲਦਾ ਮਾਂ-ਪਿਓ ਅਗੋਂ ਪੰਜਾਬੀ ਚ ਜਵਾਬ ਦੇਣ। ਪੰਜਾਬੀ ਚ ਬੋਲਾਉਣ ਉਹਨਾਂ ਨੂੰ। ਤੇ ਉਹ ਬੱਚੇ ਨੂੰ ਪੰਜਾਬੀ ਸਮਝ ਆ ਜਾਏਗੀ ਐਮਰਜੈਂਸੀ ਬੋਲਣੀ ਪੈਂਦੀ।
ਬੱਚਿਆਂ ਤੱਕ ਲੈ ਕੇ ਜਾਣਾ ਵੈਂ ਇਹ ਜ਼ਰੂਰੀ ਹੈ। ਸਾਡੇ ਤੇ ਵੀ ਬੱਚੇ ਘਰ ਚ ਹਿੰਦੀ ਬੋਲਣਗੇ ਹੁਣ ਅਸੀਂ ਤੇ ਕਈ ਜਗ੍ਹਾ ਤੇ ਜਾਂਦੇ ਹਾਂ ਅਸੀਂ ਆਪਣੇ ਆਪਣੇ ਘਰ ਦੇ ਚੰਡੀਗੜ੍ਹ ਜਗ੍ਹਾ ਜਾਓ। ਆਪਣਾ ਪੰਜਾਬ ਦਾ ਹਿੱਸਾ ਹੈ। ਉੱਥੇ ਹਿੰਦੀ ਹੀ ਬੋਲਦੇ ਨੇ ਪੰਜਾਬੀ ਬੋਲਦੇ ਹੀ ਨਹੀਂ ਪਾਵੇਂ ਸਿੱਖ ਹੋਣ ਉਹ ਗਿਆ ਸੀਂਖੋਂ ਅਤੇ ਉੱਥੇ ਫਿਰ, ਹਾਂ ਸਾਨੂੰ ਬੁਰਾ ਲੱਗਦਾ ਕਿ ਸਾਡੀ ਆਪਣਾ ਖਿੱਤਾ ਹੋਵੇ ਆਪਣਾ ਪੰਜਾਬ ਉੱਥੀ ਪੰਜਾਬੀ ਨਾਲ ਇਹੋ ਜਿਹਾ ਨਾਇਸਾਫ਼ੀ ਹੁੰਦੀ ਹੋਵੇ।
ਹੁਣ ਸਾਡੇ ਨਾਲ ਕੋਈ ਹਿੰਦੀ ਬੋਲਦਾ ਹੈ ਕੋਈ ਲੇਬਰ ਹੋਵੇ ਕੋਈ ਬੰਦਾ। ਤੇ ਹਿੰਦੀ ਬੋਲਦਾ ਅਸੀਂ ਉਹਨਾਂ ਨਾਲ ਹਿੰਦੀ ਬੋਲਦੇ ਹਾਂ ਅਸੀਂ ਹਿੰਦੀ ਕਿਉਂ ਬੋਲੀਏ ਅਸੀਂ ਆਪਣੀ ਭਾਸ਼ਾ ਬੋਲਾਂਗੇ ਜੋ ਆਪਣੀ ਭਾਸ਼ਾ ਬੋਲਦਾ ਪਿਆ ਤੇ ਸਾਨੂੰ ਉਹਨਾਂ ਨਾਲ ਆਪਣੀ ਭਾਸ਼ਾ ਬੋਲਣੀ ਅਸੀ ਗ
ਮਾਂ ਸਾਨੂੰ ਕੋਈ ਫੋਨ ਹੁਣ ਐਵੇਂ ਹੋਇਆ ਸੀ ਮੈਨੂੰ ਇੱਕ ਵਰਤਾਰਾ ਵਾਪਰਿਆ ਸੀ ਸਾਡੇ ਨਾਲ ਵੀ। ਇੱਕ ਕ ਕਸਟਮਰ ਕੇਰ ਦਾ ਫੋਨ ਆਏਆ ਸੀ, ਤੇ ਓ ਗੱਲਾਂ ਕਰਨ ਹਿੰਦੀ ਚ ਅਸੀ ਪੰਜਾਬੀ ਬੋਲੀਏ, ਓ ਕੈਣ ਆਪ ਤੋ ਹਿੰਦੀ ਮੇ ਬਾਤ ਕੀਜੀਏ ਅਸੀ ਕੇਆ ਸਾਨੁੰ ਹਿੰਦੀ ਆਂਦੀ ਕੋਈ ਨੀ ਜੇ ਅੰਗ ਹਿੰਦੀ ਬੋਲ ਲੋ ਯਾ ਪੰਜਾਬੀ ਬੋਲ ਲੋ, ਓ ਸ਼ਰਮਿੰਦਾ ਹੋਗੇ ਨ ਫੋਨ ਕ ਓਨੂੰ ਆਊਦੀ ਨੀ ਸੀ ਪੰਜਾਬੀ, ਓਨੂੰ ਅੰਗਰੇਜੀ ਵੀ ਨੀ ਆਉਂਦੀ ਸੀ ਸੀ ਹਿੰਦੀ ਚ ਗੱਲ ਕਰੀਏ, ਸਰ ਵੈਸੇ ਵੂਸੇ ਅਸੀਂ ਕੇਆ ਨਈ ਪੰਜਾਬੀ ਬੋਲਨੀ ਐ ਤੇ ਗੱਲ ਕਰੋ ਅਸੀਂ ਪੰਜਾਬ ਦੇ ਬੰਦੇ ਆ, ਤੇ ਪੰਜਾਬੀ ਆਂ ਸਾਨੂੰ ਪੰਜਾਬੀ ਚ ਗੱਲ ਕਰੋ ਤੇ ਆਪਣੀ ਗੱਲ ਸਮਝੋ ਐ ਫੈਦਾ ਐ ਵੀ ਹੂੰਦਾ ਵੇ ਅਸੀ, ਹਾਂ ਬਿਲਕੁਲ। ਹੂੰ, ਹੂੰ, ਹੂੰ ਅਗਰ ਅਸੀਂ ਐਵੇਂ ਸਾਰੇ ਏਕ ਕੇਓਂ ਕੇ ਐਵੇਂ ਕਰੀਏ ਅਗਰ ਐਂਦੇ ਬੜੇ ਫਾਇਦੇ ਵੇ ਨੇ, ਅਗਰ ਅਸੀਂ ਪੰਜਾਬੀ ਐਵੇਂ ਜੋਰ ਲਾਈਏ ਤੇ ਓਨਾਂ ਨੂੰ ਵੀ ਪੰਜਾਬੀ ਹੁਣ ਆਪਣੇ ਵਾਲੇ ਬੰਦੇ ਰੱਖਣੇ ਪੈਣਗੇ ਰੁਜ਼ਗਾਰ ਵੱਧੇਗਾ। ਪੰਜਾਬੀਆਂ ਦੇ ਲਈ, ਅਗਰ ਅਸੀਂ ਕੋਈ ਕਸ਼ਮਗਰ ਫੋਨ ਆਏਆ ਅਸੀ ਓਨੂੰ ਕਈਏ ਨਈ ਪੰਜਾਬੀ ਚ ਗੱਲ ਕਰੋ। ਜੇ ਪੰਜਾਬੀ ਚ ਬੰਦਾ ਲੈ ਕੇ ਆਓ ਹੁਨ ਤੁਸੀ ਪੰਜਾਬੀ ਨਾਲ ਕਰਦੇ ਪੇਓ, ਸਰਦਾਰ ਨਾਲ ਗਲ ਕਰ ਦੇ ਪੇਓ ਪੰਜਾਬੀ ਚ ਗੱਲ ਕਰਨੀ ਪਏਗੀ, ਇਸ ਤਰੀਕੇ ਨਾਲ ਰੋਜਗਾਰ ਵ ਪੰਜਾਬੀਆਂ ਲਈ ਅਸੀਂ ਇੱਕ ਕਦਮ ਚੁੱਕਾਂਗੇ ਐ ਬੜਾ, ਐਹਮ ਕਦਮ ਹੋਏਗਾ ਪੰਜਾਬੀਆਂ ਲਈ
ਹੁਣ ਸਾਡੇ ਬੱਚੇ ਪੜਦੇ ਸੀ, ਪੋਤੀਆਂ-ਪੋਤੇ ਸਾਡੇ ਪੜਦੇ ਸੀ ਹਿੰਦੀ ਬੋਲਦੇ ਸੀ। ਅਸੀਂ ਤਾਂ ਪੰਜਾਬੀ ਚ ਬੋਲਦੇ ਅਸੀਂ ਇਨਾਂ ਨਾਲ ਹਿੰਦੀ ਨੀ ਬੋਲੇ, ਹੋਣ ਸਾ ਇੰਨੀ ਸੋਣੀ ਪੰਜਾਬੀ ਬੋਲਦੇ ਨੇ।
ਹੋਨ ਲੱਗਦਾ ਈ ਨੀ ਬਈ ਬੱਚੇ ਕਦੇ ਹਿੰਦੀ ਬੋਲਦੇ ਸੀ। ਸ਼ੁਰੂ ਤੋਂ ਬੋਲਦੇ ਸੀ ਓਨਾਂ ਦੇ ਨਾਨਕੇ ਕ, ਕੈਂਦੇ ਸਨ ਓ ਯੂਪੀ ਵਾਲੇ ਬੱਚੇ ਆਏ ਓ ਪੰਜਾਬੀ ਬੋਲਦੇ ਤੁਹਾਡੇ ਬੱਚੇ ਤੇ ਹਿੰਦੀ ਬੋਲਦੇ ਪੇ ਨੇ, ਤੇ ਹੁਣ ਪੰਜਾਬੀ ਬੜੀ ਸੋਣੀ ਬੋਲਦੇ ਸਾਡੇ ਵੀ। ਹਾਂ, ਜੇ ਅਸੀਂ ਓਨਾਂ ਨਾਲ ਆਪ ਈ ਹਿੰਦੀ ਬੋਲਾਂਗੇ ਤੇ ਓਨਾਂ ਤੇ ਹਿੰਦੀ ਪ
ਬਿਲਕੁਲ-ਬਿਲਕੁਲ। ਦੇਖੋ ਬਾਸ ਹਿੰਦੀ ਏ ਮਾੜੀ ਨਈ ਐ, ਅੰਗਰੇਜ਼ੀ ਮਾੜੇ ਨਈ ਐ ਓਈ ਗੱਲ ਮੈਂ ਪੈਲੇ ਵੀ ਅ, ਏਕ ਸਟੇਜ ਤੇ ਵੀ ਗੱਲ ਕੀਤੀ ਸੀ ਮੈ ਕੇਆ ਚਾਚੀ ਮਾੜੀ ਨੀ ਹੁੰਦੀ, ਤਾਈ ਮਾੜੀ ਨੀ ਹੁੰਦੀ, ਮੰਮੀ ਮਾੜੀ ਨੀ ਹੁੰਦੀ ਲੇਕਿਨ ਮਾਂ ਵਰਗੀ ਨਈ ਹੁੰਦੀ। ਸਾਰੇ ਚਾਚੀ, ਤਾਂਈਆ ਸਾਡੀਆ ਹੈਗੀਆ ਨੇ ਭਾਸ਼ਾਵਾਂ ਲੇਕਿਨ ਮਾਂ ਤੇ ਮਾਂ ਬੋਲੀ ਹੈ ਨਾ। ਤੇ ਇਸ ਕਰਕੇ ਮਾਂ ਬੋਲੀ ਸਤਕਾਰ ਜੇੜਾ ਐ ਬੜਾ ਜਰੂਰੀ ਐ, ਅਸੀਂ ਐ ਇਸ ਦੇ ਲਈ ਅਸੀ ਏ ਗੂਜਾਰ ਦਿੰਦੇ ਰੈਂਨੇ ਆਂ ਜੇੜੇ ਸਟੇਜ ਤੇ ਜਾਈਏ ਗੱਲ ਜ਼ਰੂਰ ਕਰਨੇ ਕੇ ਬੱਚੇਆਂ ਨੂੰ ਮਾਂ ਬੋਲੀ ਨਾਲ ਜੋੜੋ ਆਉਣ ਵਾਲਾ ਸਮਾਂ, ਅਗਰ ਮਾਂ ਬੋਲੀ ਨੂੰ ਤੁਸੀਂ ਛੱਡ ਦੋਗੇ ਤੇ ਤੁਆਡਾ ਇਤਿਹਾਸ ਜੇੜਾ ਏ ਤੁਸੀਂ ਓਸ ਤੋਂ ਕੁੰਜ ਜਾਓਗੇ। ਕੇਓ ਕੀ ਇਤਿਹਾਸ ਸਰ ਪੰਜਾਬੀ ਚ ਏ, ਮਾਂ ਬੋਲੀ ਨੀ ਜਾਂਦੀ ਤੇ ਸੀ
ਨਈ ਅਸੀਂ ਸਾਰੀਆਂ-ਸਾਰੀਆਂ, ਬੋਲਿਆਂ ਦੀ ਇੱਜਤ ਕਰਨੇ ਆ ਪਰ ਏ ਤੇ ਨਈ ਅਸੀ ਆਪਣੀ ਮਾਂ ਬੋਲੀ ਨੂੰ ਖਰਾਬ ਕਾਰ ਲਈਏ।
ਬਿਲਕੁਲ-ਬਿਲਕੁਲ, ਜਰੂਰੀ ਏ ਅਸੀਂ ਮਾਂ ਬੋਲੀ ਦਾ ਸਤਕਾਰ ਜਿੰਨਾ ਹੋ ਸਕੇ ਕਰੀਂਏ। ਤੇ ਅੱਗੇ ਸਬ ਨੂੰ ਅੱਗੇ ਅਸੀਂ ਹੂਲਾਰਾ ਦੇਈਏ ਕੇ ਆਓ ਅਪਨੇ ਬੱਚੇਆਂ ਨੂੰ ਅਸੀੇ ਮਾਂ ਬੋਲੀ ਨਾ ਜੋੜੀਏ। ਅੱਗੇ ਸਾਡਾ ਅ ਵੀ ਜੇੜਾ ਆਉਣ ਵਾਲੀ ਪਨੀਂਰੀ ਜੇੜੀ ਏ, ਅਗਰ ਓ ਜੁੜੀ ਹੋਏਗੀ ਤੇ ਅਸੀਂ ਫੇਰ ਅਪਨੇ ਸਿ ਰਾਜ ਦੀ ਗੱਲ ਵੀ ਕਰ ਸਕਨੇ ਆ
ਹਾਂ।
ਇਸ ਕਰਕੇ ਜਰੂਰੀ ਐ, ਧਰਮ ਦਾ ਰਾਜ ਤਾਂ ਈ ਹੋਏਗਾ ਅਗਰ ਧਰਮ ਵਿੱਚ ਹੋਏਗੀ
ਅੱਗੋ ਸਾਡੇ ਬੱਚੇ
ਹੂੰ, ਵਦੀਆ ਲੱਗੇਆ ਜੀ ਗਾੱਲ ਕਰਕੇ ਸਸਰੇ ਆ ਕਾਲ।
ਬੋਤ ਬਦੀਆ ਲੱਗਾ ਗਾੱਲ ਕਰਕੇ ਤੁਆੜੇ ਨਾਲ।